ਸ਼ੀ ਕਾ
ਸ ਸ਼੍ਰੀ ਕਾਲ ਜੀ।
ਅੱਜ ਆਪਾਂ ਯਾਤਰਾ ਤੇ ਗੱਲ ਕਰਨੀ ਐ ਜੀ?
ਹਾਂਜੀ-ਹਾਂਜੀ ਆਪਾਂ ਯਾਤਰਾ ਤੇ ਗੱਲ ਕਰਨੀ ਐ।
ਹਾਂਜੀ-ਹਾਂਜੀ ਤੁਸੀਂ ਕਿੱਥੇ-ਕਿੱਥੇ ਘੁੰਮੇ ਹੋਏ ਓ?
ਅਸੀਂ ਮਤਲਬ ਕੀ ਜਾ ਤ ਆਪਾਂ ਹਜੂਰਸੈਬ ਈ ਜਾਈਦਾ ਤੇ ਬਾਬੇ ਹਾਂਜੀ ਸਾਡੇ ਇੱਥੋਂ ਸੰਗਤ ਨੂੰ ਲੈ ਕੇ ਜਾਂਦੇ ਆ ਹਜ਼ੂਰ ਸੈਬ।
ਅੱਛਾ ਜੀ।
ਹਾਂਜੀ ਇੱਥੋਂ ਮਤਲਬ ਬਸ ਪਹਿਲਾਂ ਇੱਥੋਂ ਸਵੇਰੇ ਚਾਰ ਕੁ ਵਜੇ ਬੱਸ ਜਾਂਦੀ ਐ ਸਾਡੇ ਪਿੰਡ ਤੋਂ ਜਲੰਧਰ ਤੱਕ।
ਅੱਛਾ ਜੀ।
ਤੇ ਮਤਲਬ ਕੀ ਦੋ ਬੱਸਾਂ ਜਾਂਦੀਆਂ ਤੇ ਦੋਵੇਂ ਭਰੋ ਕੇ ਜਾਂਦੀਐ ਫਿਰ ਉਸ ਉਸ ਤੋਂ ਅੱਗੇ ਆਪਾਂ ਟ੍ਰੇਨ ਚ ਬੈਠੀ ਦਾ, ਆਪਣੀ-ਆਪਣੀ ਸੀਟ ਤੋਂ ਲੈ ਕੇ ਸਮਾਨ ਸਮੂਨ ਰੱਖ ਕੇ ਫੇਰ ਆਪਾਂ ਮਤਲਬ ਕਿ ਜੇੜੇ ਲੋ ਕੀ ਪ੍ਰਸ਼ਾਦ ਲੈ ਕੇ ਜਾਂਦੇ ਓ ਵੰਡੀ ਦਾ ਹੁੰਦੈ ਤੇ ਕਈ ਲੋਕ ਕਈ ਏਸੀ ਸੀਟਾ ਲੈਂਦੇ ਕੋਈ ਦੂਜੀਆਂ ਸੀਟਾਂ ਲੈਂਦੇ ਜਰਨਲ।
ਹਾਂਜੀ-ਹਾਂਜੀ
ਹਾਂਜੀ ਤੇ ਤੁਸੀਂ ਕਿੱਥੇ-ਕਿੱਥੇ ਗਏ ਘੁੰਮਣ?
ਆ ਕੈਂਦੇ ਐ ਏਦਾਂ ਜਿੱਦਾਂ ਆਪਾਂ ਪਹਿਲੇ ਕ ਪਿਛਲੇ ਸਾਲ ਆਪਾਂ ਥੋੜ੍ਹੀ ਦੇਰ ਗਏ ਸੀ ਕੈਂਦੇ ਦਿੱਲੀ ਹੋ ਕੇ ਆਏ ਸੀ ਗੁਰਦੁਆਰੇ ਮੱਥਾ ਟੇ ਕ ਆਏ ਸੀ ਸਾਰੇ। ਹਾਂਜੀ ਹਾਂਜੀ ਤੁਹਾਨੂੰ ਪਤਾ ਈ ਐ ਦਿੱਲੀ ਚਾਰ ਪੰਜ ਗੁਰਦੁਆਰੇ ਹੈਗੇ ਹੈ ਬੰਗਲਾ ਸਾਹਿਬ ਰਕਾਬ ਗੰਜਸਹਿਬ ਸੀਸ ਗੰਜ ਸਾਹਿਬ ਗੁਰਦੁਆਰੇ ਤੇ ਮੇਰੇ ਮੰਮਾ ਦਾ ਬੜਾ ਮਨ ਸੀ ਕੀ ਮੇਰੇ ਮੰਮਾ ਬੋਤ ਜਾਦਾ ਪਾਠ ਨਾਲ ਜੁੜੇ ਹੋਏ ਗੁਰਬਾਣੀ ਨਾਲ ਤੇ ਓਨਾਂ ਦਾ ਬੜਾ ਈ ਮਨ ਸੀ ਕਿ ਆਪਾਂ ਮੱਥਾ ਟੇਕ ਕੇ ਆਈਏ ਫੇਰ ਆਪਾਂ ਗਏ ਸੀ ਸਾਰੇ ਜਾਣੇ ਤਿੰਨ ਤਿੰਨ ਦਿਨ ਲਾ ਕੇ ਆਏ ਸੀ ਆਪਾਂ ਉੱਥੇ।
ਠੀਕ ਜ ਆਪਾਂ ਜਦੋਂ ਹਜ਼ੂਰ ਸੈਬ ਜਾਈਦੈ ਨਾ ਫੇਰ ਸਾਨੂੰ ਉੱਥੇ ਕਿੰਨੇ ਸਾਰੇ ਗ ਪਹਿਲਾਂ ਆਪਾਂ ਜਦੋਂ ਜਾਈਦਾ ਆਪਾਂ ਦੂਜੇ ਦਿਨ ਸ਼ਾਮ ਨੂੰ ਪੁੱਜੀ ਦਾ।
ਅੱਛਾ ਜੀ।
ਠੀਕ ਐ ਤੇ ਫਿਰ ਉਸ ਤੋਂ ਬਾਦ ਆਪਾਂ ਮੱਥਾ ਟੇਕਣ ਜਾਈਦਾ ਪੈਲੇ ਦਿਨ ਫਿਰ ਦੂਜੇ ਦਿਨ ਆਪਾਂ ਆਪ ਲਾਗੇ ਦੇ ਗੁਰਦੁਆਰੇ ਘੁਮਾਉਂਦੇ ਸਾਨੂੰ।
ਹਾਂਜੀ ਹਾਂਜੀ
ਲਾਗੇ ਦੇ ਤਿੰਨ ਚਾਰ ਗੁਰਦੁਆਰੇ ਫਿਰ ਅਗਲੇ ਉਸ ਤੋਂ ਅਗਲੇ ਦਿਨ ਫਿਰ ਇੱਕ ਦੂਰ ਗੁਰਦੁਆਰਾ ਨਾਨਕ ਚੀਰਾ ਫਿਰ
ਹਾਂਜੀ ਹਾਂਜੀ
ਤੇ ਫਿਰ ਉਸ ਤੋਂ ਬਾਦ ਉਸ ਤੋਂ ਬਾਦ ਫਿਰ ਆਪਾਂ ਮਤਲਬ ਫਿਰ ਤੋਂ ਗੁਰਦੁਆਰੇ ਜਾਈਦਾ ਫਿਰ ਉਸ ਤੋਂ ਬਾਅਦ ਇੱਕ ਦਿਨ ਸਾਨੂੰ ਹੁੰਦਾ ਕਿ ਮਤਲਬ ਕਿ ਆਪਾਂ ਸਾਰਾ। ਗੁਰਦੁਆਰੇ ਉੱਧਰ ਘੁੰਮਦੇ ਫਿਰ ਉੱਧਰ ਹਜ਼ੂਰ ਸਾਹਿਬ ਦਾਲ ਦਾ ਸੂਪ ਵੀ ਮਿਲਦਾ ਹੈ।
ਅੱਛਾ ਜੀ।
ਠੀਕ।
ਮੇਰੇ ਮੰਮਾ ਵੀ ਗਏ ਸੀ। ਹਜ਼ੂਰ ਸਾਹਿਬ ਮੇਰੀ ਮੰਮਾ ਤੇ ਮੇਰੇ ਬ੍ਰਦਰ ਗਏ ਸੀ ਹਜ਼ੂਰ ਸਾਹਿਬ ਮੇਰੇ ਦਾ ਪੇਪਰ। ਪੇਪਰ ਸੀ ਮੈਂ ਜਾ ਨੀ ਪਾਈ ਤੇ ਇਹ ਗਏ। ਸੀ ਇਹ ਫਲਾਈਟ ਤੋਂ ਗਏ ਸੀ ਕਹਿੰਦੇ। ਇਹਨਾਂ ਨੇ ਪਹਿਲੇ ਹੈਦਰਾਬਾਦ ਜਾਣਾ ਸੀ ਉੱਥੋਂ। ਉਥੋਂ ਦੀ ਇਹਨਾਂ ਨੇ ਫਲਾਈਟ ਲਿੱਤੀ ਹਜ਼ੂਰ ਸਾਹਿਬ ਦੀ ਤੇ ਇਹ ਫੇਰ ਉੱਥੇ ਪਹੁੰਚੇ। ਤੇ ਇਹਨਾਂ ਨੇ ਕਹਿੰਦੇ ਪਤਾ ਨੀ ਕਿਹੜੀ ਰੀਵਰ ਹੈਗੀ ਆ ਉਹਦੇ ਸਾਹਮਣੇ ਇਹਨਾਂ ਦੇ। ਅਹ ਕਹਿੰਦੇ ਕਮਰਾ ਸੀ ਇਹਨਾਂ ਹਾਂਜੀ ਹਾਂਜੀ ਜੋ ਵੀ। ਉੱਥੇ ਕਮਰਾ ਸੀਗਾ ਹਾਂਜੀ ਉਹਨਾਂ ਦਾ ਤੇ ਕੀ। ਫੇਰ ਇਹ ਸਾਰੇ ਗੁਰਦੁਆਰੇ ਘੁੰਮ ਕੇ ਛੇ ਸੱਤ ਦਿਨਾਂ 'ਚ ਵਾਪਿਸ ਆਏ ਸੀ ਫਿਰ ਇਹ।
ਠੀਕ ਹੈ ਠੀਕ ਹਾਂ ਤਾਂ ਟੈਨ ਡੇਜ਼ ਲੱਗ ਜਾਂਦੇ ਦਸ ਦਿਨ ਲੱਗ ਜਾਂਦੇ।
ਹਾਂਜੀ ਹਾਂਜੀ।
ਤੇ ਫਿਰ ਫਿਰ ਆਪਾਂ ਆਪਾਂ ਉਸ ਤੋਂ ਬਾਅਦ ਆਪਾਂ ਡਲੋ ਡਲਹੌਜੀ ਵੀ ਗਏ। ਫਿਰ ਡਲਹੌਜੀ ਆਪਣੇ ਮੈਂ ਫਰੈਂਡ ਭਰਾਵਾਂ ਨਾਲ ਗਿਆ ਸੀ।
ਅੱਛਾ ਜੀ।
ਹਾਂਜੀ ਫਿਰ ਆਪਾਂ ਉੱਥੇ ਹੋਰ ਹੋਰਸ ਸਵਾਰੀ ਵੀ ਕੀਤੀ ਹੈ। ਤੇ ਉੱਥੇ ਰੂਮ ਵੀ ਲਿਆ ਸੀ।
ਅੱਛਾ ਜੀ
ਤੇ ਉੱਧਰ ਆਪਾਂ ਜਾਂਦੇ ਹਾਂ ਤਾਂ ਆਪਾਂ ਇੱਕ ਡੈਮ ਵੀ ਦੇਖਦੇ ਹਾਂ ਰਣਜੀਤ ਸਾਗਰ ਡੈਮ।
ਅੱਛਾ ਜੀ।
ਹਾਂਜੀ ਫਿਰ ਰਾਹ 'ਚ ਸਾਨੂੰ ਇੱਕ ਉਹ ਆ ਜਾਂਦਾ ਮਿੰਨੀ ਗੋਆ। ਉਹ ਹੈਗਾ ਨਾ ਪਠਾਨਕੋਟ 'ਚ ਉਹ ਵੀ ਸਾਨੂੰ ਮਿਲਦਾ ਹੈ। ਆਪਾਂ ਪਹਿਲਾਂ ਆਪਾਂ ਉੱਥੇ ਦੇਖਿਆ ਫਿਰ ਆਪਾਂ ਉਸ ਤੋਂ ਅੱਗੇ ਗਏ ਸੀ ਫਿਰ ਡਲ ਡਲ ਡਲਹੌਜੀ।
ਅੱਛਾ ਜੀ।
ਹਾਂਜੀ ਹਾਂਜੀ ਤੁਸੀਂ ਹਰਿਮੰਦਰ ਸਾਹਿਬ ਗਏ ਕਦੀ।
ਹਾਂਜੀ ਹਾਂਜੀ ਜਿੱਦਾਂ ਹਰ ਸੰਡੇ ਜਿੱਦਾਂ ਸਾਡੇ ਵੱਲੋਂ ਤਾਂ। ਮੇਰਾ ਬ੍ਰਦਰ ਜਾਂਦਾ ਹੈ। ਚੁਪਹਿਰਾ ਕੱਟਣ ਹਰ ਸੰਡੇ। ਤੇ ਉਹ ਸੰਡੇ ਚੁਪਿਹਰਾ ਅਹ ਸ਼ਹੀਦਾਂ ਸਾਹਿਬ ਜਾਂਦਾ ਹੈ। ਜਿੱਦਾਂ ਉੱਥੇ ਜਾ ਕੇ ਨਾ ਉਹ ਸੇਵਾ ਕਰਦਾ ਹੈ।
ਠੀਕ ਹੈ ਠੀਕ ਹੈ। ਚੁਪਿਹਰਾ ਕੱਟ ਕੇ ਆਉਂਦਾ ਮੈਂ ਵੀ ਮੈਂ ਵੀ ਗਿਆ ਸੀ। ਇਸੇ ਮਹੀਨੇ ਦੋ ਤਿੰਨ ਵਾਰੀ ਜਾਇਆ ਹੈ।
ਅੱਛਾ ਜੀ ਨਹੀਂ ਮੇਰਾ ਬ੍ਰਦਰ ਤੇ ਇਹ ਕਹਿੰਦੇ ਕਿੰਨੇ। ਡੇਢ ਦੋ ਸਾਲ ਹੋ ਗਏ ਲਗਾਤਾਰ ਜਾ ਰਿਹਾ ਹੈ।
ਕੀ।
ਹਾਂਜੀ ਹਰ ਸੰਡੇ ਜਾਂਦਾ ਹੈ। ਜਿੱਦਾਂ ਹੁਣ ਮੈਂ ਵੀ ਜਾਂਦੀ ਹਾਂ। ਜਿੱਦਾਂ ਹੁਣ ਕਹਿੰਦੇ ਕਿ। ਗਈ ਸੀ ਪਹਿਲੇ ਮੈਂ ਹੁਣ ਥੋੜੀ ਜਿੱਦਾਂ ਗਰਮੀ ਜ਼ਿਆਦਾ ਹੋ ਗਈ ਨਾ ਹੁਣ ਥੋੜਾ ਮੈਂ ਗਈ ਨੀ। ਪਿਛਲੇ ਮਹੀਨੇ ਗਈ ਸੀ ਮੈਂ ਕਹਿੰਦੇ ਚੁਪਿਹਰਾ ਲਗਾ ਕੇ ਆਈ ਸੀ ਮੈਂ।
ਠੀਕ ਹੈ ਪਰ ਜਦੋਂ ਆਪਾਂ ਟਰੈ। ਆਪਾਂ ਜਿੱਦਾਂ ਡਲਹੌਜੀ ਗਏ ਸੀ ਆਪਾਂ ਪਹਿਲਾਂ ਆਪਾਂ ਪਠਾਨਕੋਟ ਰੁੱਕੇ ਸੀ ਨਾ। ਪਹਿਲਾਂ ਆਪਾਂ ਪਠਾਨਕੋਟ ਇੱਕ ਰਿਸੋਰਸ ਸੀਗਾ। ਆਪਾਂ ਉੱਥੇ ਪਹਿਲੇ ਜਾਂਦੇ ਜਾਂਦੇ ਨਾਸ਼ਤਾ ਕੀਤਾ ਆਪਾਂ ਕਿਉਂਕਿ। ਕਿਉਂਕਿ ਘਰੋਂ ਇੱਧਰ ਚਲੇ ਗਏ ਸੀ। ਮੰਮਾ ਹੋਣਾ ਨੂੰ ਵੀ ਨੀ ਦੱਸ ਕੇ ਗਏ ਸੀ। ਮੁੰਡੇ ਮੁੰਡੇ ਗਏ ਸੀਗੇ ਨਾ ਫਿਰ ਤੇ ਫਿਰ। ਜਾਂਦੇ ਜਾਂਦੇ ਨਾਸ਼ਤਾ ਕੀਤਾ ਫਿਰ ਸਾਨੂੰ ਜਾਂਦੇ ਜਾਂਦੇ ਇੱਕ ਇੱਕ ਦਿਨ ਲੱਗ ਗਿਆ ਸੀ। ਉਹ ਪਹਾੜੀ ਇਲਾਕੇ 'ਚ ਬਹੁਤ ਘੁੰਮਣਾ ਪੈਂਦਾ ਨਾ ਸੈਵਨਟੀ ਟੂ ਕਿਲੋਮੀਟਰ ਪੈ ਜਾਂਦਾ ਪਹਾੜੀਆਂ 'ਚ ਘੁੰਮਣੇ ਪੈਂਦਾ ਫਿਰ ਉਸ ਤੋਂ ਅੱਗੇ ਜਾ ਕੇ ਆਉਂਦਾ ਡਲਹੌਜੀ।
ਅੱਛਾ ਜੀ
ਹਾਂਜੀ
ਤੁਹਾਨੂੰ ਵੀ ਘੁੰਮਣ ਦਾ ਸ਼ੌਕ ਹੈਗਾ
ਹਾਂਜੀ ਹਾਂਜੀ ਤੇ ਫਿਰ ਆਪਾਂ ਇੱਧਰ ਗਏ ਸੀ ਕਹਿੰਦੇ ਅਨੰਦਪੁਰ ਸਾਹਿਬ ਗਏ
ਅੱਛਾ ਜੀ
ਹਾਂਜੀ ਅਨੰਦਪੁਰ ਸਾਹਿਬ ਆਪਾਂ ਤਿੰਨ ਦਿਨ ਰਹਿ ਕੇ ਆਏ ਸੀ ਇੱਕ ਦਿਨ ਆਪਾਂ ਗਏ ਸੀ ਹੋਲੇ ਮਹੱਲੇ ਤੋਂ ਜਾਈਦਾ ਨਾ
ਅੱਛਾ ਜੀ ਉਹ ਤਾਂ ਰਸ਼ ਹੀ ਬੜਾ ਹੁੰਦਾ
ਹਾਂਜੀ ਹਾਂਜੀ ਪਰ ਰਾਤ ਨਜ਼ਾਰਾ ਆ ਜਾਂਦਾ ਤ ਜਾਂਦੀ ਜਾਂਦੀ
ਅੱਛਾ ਜੀ
ਹ ਅਤੇ ਫਿਰ ਉੱਥੇ ਫਿਰ ਸਿੱਖਾਂ ਨਾ ਹੋਲੀ ਖੇਡੀ ਦਾ ਵੀ ਹੋਲੀ ਵੀ ਖੇਡੀ ਦੀ ਨਹੀਂ ਨਹੀਂ ਟਰੈ ਪਤਰ ਲੈ ਕੇ ਗਈ ਸੀ ਪਰਿਵਾਰ ਨਾਲ ਮੰਮਾਣੀ ਸਾਰੇ ਅਡੇ ਸਾਰਾ ਪਿੰਡ ਗਿਆ ਹੀ ਸਾਡਾ
ਅੱਛਾ ਜੀ ਅੱਛਾ ਜੀ
ਹਾਂਜੀ ਹਾਂਜੀ
ਆਹ ਹਾਂਜੀ ਮੈਂ ਵੀ ਬਸ ਅਹ ਗਈ ਹੋਈ ਆ ਅਨੰਦਪੁਰ ਸਾਹਿਬ ਜਿੱਦਾਂ ਸਾਰੇ ਗੁਰਦੁਆਰੇ ਗਏ ਹੋਏ ਆ ਜਿੱਦਾਂ ਤੁਹਾਨੂੰ ਪਤਾ ਛੋਟ ਹੁੰਦਿਆਂ ਐ ਹੀ ਬਾਰਾਂ ਚੌਦਾਂ ਸਾਲ ਜਦੋਂ ਉਮਰ ਹੁੰਦੀ ਉਦੋਂ ਹੁਣ ਤਾਂ ਵੱਡੇ ਹੋ ਗਿਆ ਹੁਣ ਤਾਂ ਕਹਿੰਦੇ ਅੰਮ੍ਰਿਤਸਰ ਹੀ ਜਾਈਦਾ ਜ਼ਿਆਦਾ ਤੇ ਕਹਿੰਦੇ
ਇਹ ਆਪਾਂ ਹੋਲੇ ਮੁਹੱਲੇ ਆਪਾਂ ਹੋਲੇ ਮੁਹੱਲੇ ਤੇ ਲੈ ਕੇ ਗਏ ਸੀਗੇ ਨਾ
ਹਾਂਜੀ ਹਾਂਜੀ ਕਹਿੰਦੇ ਮੈਨੂੰ ਜ਼ਿਆਦਾ ਰਸ਼ ਮੈਂ ਜਾ ਨਹੀਂੀ ਸਕਦੀ ਮੈਨੂੰ ਨਾ ਕੁਛ ਹੋਣ ਲੱਗ ਜਾਂਦਾ ਜਿੱਦਾਂ ਤੁਹਾਨੂੰ ਪਤਾ ਅੱਜ ਗਰਮੀ ਉੱਥੇ ਕਿੱਦਾਂ ਤੁਹਾਨੂੰ ਪਤਾ ਹੀ ਹੈ ਕਹਿੰਦੇ ਹੁੰਦਾ ਕਹਿੰਦੇ ਹਾਂਜੀ ਮੈਂ ਮੁਕ ਗਈ ਸੀ ਕਹਿੰਦੇ ਹੁਣੇ ਰੀਸੈਂਟਲੀ ਆਪਣੇ ਮਾਮੂ ਘਰੇ ਘੁੰਮ ਕੇ ਆਈ ਸੀ
ਠੀਕ ਹੈ
ਹਾਂਜੀ ਆਪਾਂ ਸਵੇਰੇ ਬੈਠ ਥੇ ਸੀ ਕਹਿੰਦੇ ਤੇ ਰਾਤੀ ਜਾ ਕੇ ਪਹੁੰਚੇ ਉੱਥੇ ਮੁਕਤਸਰ ਤੁਹਾਨੂੰ ਪਤਾ ਰਸ ਬਹੁਤ ਜ਼ਿਆਦਾ ਜਲੰਧਰ ਤੋਂ ਮੁਕਤਸਰ ਦਾ ਛੇ ਸ ਲੱਗ ਜਾਂਦੇ ਪਹੁੰਚਦਿਆਂ
ਠੀਕ ਠੀਕ ਤੁਸੀਂ ਮਨੀਕਰਨ ਸਾਹਿਬ ਨੀ ਗੇ ਕਦੀ
ਮਨੀ ਹਾਂਜੀ ਗਈ ਹੋਈ ਆ ਮੈਂ ਜਦੋਂ ਉਹ ਸੀਗੀ ਅੱਠ ਜਾਂ ਨੌ ਸਾਲ ਦੀ ਉਦੋਂ ਗਈ ਸੀ ਮਨੀਕਰਨ ਸਾਹਿਬ ਬੜਾ ਹੀ ਮੈਨੂੰ ਨਜ਼ਾਰਾ ਮਜ਼ਾ ਆਇਆ ਸੀ ਉੱਥੇ ਜਾ ਕੇ
ਠੀਕ ਹੈ ਆਪਾਂ ਜਿੱਦਾਂ ਹੁਣ ਆਪਾਂ ਹੁਣ ਦੇਖਣ ਆਪਾਂ ਬੁਲਾਉਦੇ ਆਪਾਂ ਸ਼ਾਇਦ ਕਸ਼ਮੀਰ ਜਾਈਏ ਘੁੰਮਣ ਫਿਰਨ ਵਾਸਤੇ
ਆ ਹਾਂਜੀ-ਹਾਂਜੀ ਮਨੀਕਰਨ ਸਾਹਿਬ ਇਸ਼ਨਾਨ ਕਰਦੇ ਆ ਹਾਂਜੀ, ਹਨਾ ਹਾਂਜੀ
ਹਾਂਜੀ, ਹਾਂਜੀ ਕਈ ਮੁੰਡੇ ਆਪਾਂ ਤਾਂ ਫਿਰ ਘੁੰਮਣ ਜਾਈਦਾ ਨਾ ਫਿਰ ਮੁੰਡੇ ਨੇ
ਅੱਛਾ
ਆਪਾਂ ਹੁਣ ਫਿਰ ਹੁਣ ਜਾਣਾ ਪਰਿਵਾਰ ਨਾਲ ਘੁੰਮਣ
ਅੱਛਾ ਜੀ
ਅਹ, ਮੰਮੀ ਮੰਮਾ ਨੂੰ ਲੈ ਕੇ ਨਾਲ
ਅੱਛਾ ਜੀ
ਹਾਂਜੀ
ਹੋਰ ਤੁਸੀਂ ਕਿੱਥੇ -ਕਿੱਥੇ ਗਏ ਹੋਏ ਹੋ
ਹਾਂਜੀ
ਮੈਂ ਕਿਹਾ, ਮੈਂ ਕਿਹਾ ਹੋਰ ਕਿੱਥੇ- ਕਿੱਥੇ ਗਏ ਹੋਏ ਹੋ ਤੁਸੀਂ
ਹੋਰ ਆਪਾਂ ਹੁਣ ਮਤਲਬ ਕਿ ਹੁਣ ਜਾਣਾ ਆਪਾਂ ਫਿਰ ਤੋਂਜ਼ੂ ਸਾਹਿਬ ਜਾਣਾ ਫਿਰ ਤੋਂ, ਟਿਕਟ ਹੋ ਗਈ ਹੈ ਤੇ ਹਾਂਜੀ
ਚਲੋ ਇਹ ਵੀ ਨਸੀਬਾਂ ਵਾਲਿਆਂ ਨੂੰ ਹੀ ਬੁਲਾਉਂਦਾ ਰੱਬ ਬਾਰ- ਬਾਰ
ਠੀਕ ਹੈ, ਤੇ ਹੁਣ ਆਪਾਂ ਦੇਖਣ ਦੇ ਪਲੈਨ ਬਣਾਉਂਦੇ ਫਿਰ ਤੋਂ ਮੁੰਡੇ ਮੁੰਡੇ ਕਿ ਆਪਾਂ ਸਾਡੇ ਇੱਥੇ ਏਂਜਲ ਪਾਰਕ ਕਹਿ ਗਈ ਘੁੰਮਣ ਵਾਸਤੇ ਤੇ ਗੜ੍ਹ, ਤੇ ਮੰਮੀ ਕਹਿੰਦੀ ਕਿ ਆਪਾਂ ਉੱਥੇ ਜਾ ਕੇ ਆਈਏ ਘੁੰਮ ਕੇ ਆਈਏ ਫਿਰ
ਆ ਹਾਂਜੀ ਸਾਡੇ ਜਲੰਧਰ ਵੀ ਨਾ ਵੰਡਰਲੈਂਡ ਹੈਗਾ ਬੜੇ ਹੀ ਮਸ਼ਹੂਰ ਹੈਗਾ, ਤੁਸੀਂ ਸੋਚ ਸੁਣਿਆ ਹੋਣਾ ਨਾਮ ਹਾਂਜੀ, ਆਪਾਂ ਉੱਥੇ ਕਿੰਨੀ ਵਾਰੀ ਗਏ ਹਾਂ, ਹਾਂਜੀ ਜੀ ਹਾਂਜੀ, ਅੰਦਰ ਨਾ ਪਤਾ ਕਿ ਬਫ਼ੇ ਲਗਾਇਆ ਹੋਇਆ ਉਹਨਾਂ ਨੇ ਅਹ ਰੋਟੀ ਰੱਖੀ ਕੀ ਹੋਈਆ ਤੇ ਪੰਜ-ਸੱਤ ਤਰ੍ਹਾਂ ਦੇ ਸਨੈਕਸ ਰੱਖੇ ਹੋਏ ਹੈ ਐਂਡ ਬਾਕੀ ਸਾਰੇ ਝੂਲੇ ਹੈਗੇ ਹੈ ਵਾਟਰ ਪਾਰਕ ਹੈਗਾ ਤੇ ਦੂਜੇ ਝੂਲੇ ਲਾਗੇ ਹੈਗੇ ਹੈ ਬ ਬਹੁਤ ਘੁੰਮਣਦਾ ਹੈ ਮਤਲਬ ਵਰਥ ਇਟ ਅਮਾਊਂਟ ਹੈ ਪਿਛਲੇ ਸਾਲ ਬਾਰਾਂ ਸੌ
ਤੁਹਾਡੇ ਲਾਗੇ ਇੱਕ ਪਾਰਕ ਵੀ ਹੈ ਨਿੱਕੂ ਪਾਰਕ ਨਾ
ਹਾਂਜੀ- ਹਾਂਜੀ ਨਿਕੂ ਪਾਰਕ ਤਾਂ ਛੋਟਾ ਛੋਟੇ ਹੁੰਦੇ ਆ ਬੱਚੇ ਜਿੱਦਾਂ ਤੁਹਾਨੂੰ ਪਤਾ ਹੈਗੀ ਸੀ ਛੋਟੇ ਹੁੰਦੇ ਤਾਂ ਮੈਂ ਬਹੁਤ ਗਈ ਹੁੰਦਾ ਤੁਹਾਨੂੰ ਪਤਾ ਵੱਡੇ ਹੋ ਗਏ ਬੱਚਿਆਂ ਦਾ ਹੀ ਰਹਿ ਗਿਆ ਹੁੰਦਾ ਸਾਰਾ
ਇਹ ਜਦੋ ਆਪਾਂ ਛੋਟੇ ਹੁੰਦੇ ਸੀ ਆਪਾਂ ਨਾਨੀ ਘਰ ਆਉਂਦੇ ਹੁੰਦੇ ਹੁਣ ਤਾਂ ਨਾਨਾ ਨਾਨੀ ਹੈਨੀ ਹੁਣ ਜਦੋਂ ਆਪਾਂ ਗਏ ਸੀ
ਅੱਛਾ ਜੀ ਨਹੀਂ ਨਿਕੂ ਪਾਰਕ ਬਹੁਤ ਵਧੀਆ ਸੀਗਾ ਖੇਲਦੇ ਬੜੇ ਮਜ਼ਾ ਆਉਂਦਾ ਹੁੰਦਾ ਸੀ ਉੱਥੇ ਕੱਪਲੇਟ ਦਾ ਝੂਟਾ ਲੈ ਲੋ ਜਿਹੜੇ ਮਰਜ਼ੀ
ਆਪਾਂ ਇੱਧਰ ਹਰਦੀਰ ਵੋਟਰ ਪਾਰਕ ਵੀ ਘੁੰਮਣ ਗਏ ਉੱਥੇ ਬੜਾ ਨਜ਼ਾਰਾ ਆਉਂਦਾ ਉੱਥੇ
ਆਪਾਂ ਵੀ ਗਏ ਸੀ ਹਰਲੀਨ ਵਾਟਰ ਪਾਰਕ, ਆਪਾਂ ਪੂਰੀ ਫੈਮਿਲੀ ਨਾਲ ਪ੍ਰੋਗਰਾਮ ਬਣਾਇਆ ਸੀ ਮੇਰੇ ਬੂਆ ਉਹਣੇੇ ਆਏ ਹੋਏ ਸੀ ਤੇ ਚਾਚੂ ਉਹਨਾਂ ਦੇ ਫੈਮਿਲੀ ਸਾਡੀ ਫੈਮਿਲੀ ਤੇ ਕਹਿੰਦੇ ਪਾਪਾ ਦੇ ਚਾਚਾ ਜੀ ਦੀ ਫੈਮਿਲੀ ਸਾਰੇ ਇਕੱਠੇ ਮਿਲ ਕੇ ਹਰਲੀਨ ਵਾਲ ਪਾਰਕ ਗਈ ਸੀ ਉਸ ਟਾਈਮ, ਹਾਂਜੀ- ਹਾਂਜੀ ਕਿੱਥੇ?
ਸਾਇੰਸ ਸਿਟੀ,
ਉਹ ਕਿੱਥੇ ਗਿਆ ਅਹ ਨਹੀਂ ਨਹੀਂ, ਨਹੀਂ ਨਹੀਂ।
ਉਹ ਵੀ ਬਹੁਤ ਵਧੀਆ ਦੇਖਣ ਵਾਲੀ ਚੀਜ਼ ਐ ਉਹ 'ਚ ਮਤਲਬ ਕਿ ਸਭ ਕੁਛ ਦੱਸਿਆ ਸਾਇੰਸ ਬਾਰੇ
ਅੱਛਾ, ਸਾਇੰਸ ਸਿਟੀ ਓਕੇ ਓਕੇ ਸਾਇੰਸ ਸਿਟੀ ਨਹੀਂ ਸਾਡੇ ਇੱਥੇ ਜਲੰਧਰ ਕਪੂਰਥਲਾ ਹੈਗੀ ਆ
ਅੱਛਾ-ਅੱਛਾ
ਹਾਂਜੀ ਆਪਾਂ ਉੱਥੇ ਗਏ ਹੋਏ ਹਾਂ ਕਪੂਰਥਲਾ ਸਾਡੀ ਹੈਗੀ ਆ ਬਾਕੀ ਲੁਧਿਆਣਾ ਹਾਰਡ ਵਰਲਡ ਬਹੁਤ ਵਧੀਆ ਬਣਿਆ ਹੋਇਆ ਆਪਾਂ ਉੱਥੇ ਗਏ ਸੀ। ਅੱਛਾ ਜੀ, ਮੇਰੇ ਭੂਆ ਉੱਥੇ ਰਹਿੰਦੇ ਤੇ ਆਪਾਂ ਬੜਾ ਘੁੰਮੇ ਹੋਏ ਆ,
ਹਾਂ ਹਾਂਜੀ, ਆਪਾਂ ਨੀ ਗਏ ਕਦੀ ਤੁਸੀਂ ਗਏ।
ਹਾਂਜੀ ਹਾਂਜੀ, ਆਪਾਂ ਗਏ ਹੋਏ ਆ ਜਿੱਦਾਂ। ਭੂਆ ਉਹਨੇ ਉੱਥੇ ਹੀ ਰਹਿੰਦੇ ਨਾ ਬਾਕੀ ਬੱਚੇ ਉਹਨਾਂ ਸਾਰੇ ਮਿਲ ਕੇ ਇਕੱਠੇ ਗਏ ਸੀ ਇੱਕ ਦੋ ਵਾਰੀ ਹੋ ਆਏ ਹੋਏ ਆ।
ਉਹ ਉੱਥੇ ਮੈਂ ਆਪਾਂ ਮਤਲਬ ਕਿ ਮੈਰਿਜ ਤੇ ਜਾਂਦੇ ਆਪਾਂ ਲੁਧਿਆਣੇ ਆਪਾਂ ਚਲੋਂ ਦੇਖਿਆ ਸੀ ਕਿ ਉਹ ਜਿਹੜੀ ਸਲਾਈਡ ਹੈ ਨਾ ਉਹ ਕਿੱਡੀ ਉੱਚੀ ਐ ਸਾਡੀ
ਹਾਂਜੀ ਹਾਂਜੀ, ਚਲੋ ਠੀਕ ਐ ਜੀ, ਅੱਜ ਦੀ ਸਾਡੀ ਗੱਲ ਹੋ ਗਈ ਹਾਂਜੀ ਹਾਂਜੀ ਓਕੇ।